ਹੈਲੋ, ਹਾਂਜੀ। ਸਤਿ ਸ੍ਰੀ ਕਾਲ ਜੀ। ਵਧੀਆ ਜੀ ਵਧੀਆ।
ਕਿੱਥੇ ਔ?
ਬ ਘਰ ਈ ਆ ਅੱਜ ਤੇ।
ਅੱਛਾ, ਅ ਬੜੇ ਚਿਰ ਬਾਦ ਯਾਦ ਆਈ ਏ। ਪਿਛਲੇ ਵਾਰ ਪਿਛਲੇ ਸਾਲ ਵੀ ਤੁਸੀ ਦੀਵਾਲੀ ਕੋਲ ਗੱਲ ਕੀਤੀ ਸੀ ਮੇਰੇ ਨਾਲ। ਐਤਕੀ ਵੀ ਹੋਣ ਦੀਪਾਵਲੀ ਆਣ ਵਾਲੀ ਏ ਬਸ।
ਹਾਂ, ਇੰਨਾ ਟਾਈਮ ਬੀਤ ਗਿਆ ਪਤਾ ਈ ਨੀ ਲੱਗਾ ਜਿਵੇਂ ਲੱ ਕੱਲ੍ਹ ਦੀ ਗੱਲ ਏ।
ਹਾਂ, ਐਨੇ ਲੰਬੇ ਟੈਮ ਬਾਦ ਗੱਲ।
ਬਸ ਜੀ ਬਿਜੀ ਥੋੜੇ ਚੱਲ ਰਿਆ ਸੀ ਸ਼ਡਿਊਲ ਨਾ।
ਠੀਕ-ਠੀਕ ਹੋਰ ਐਤਕੀ ਫੇਰ ਆਪਣਾ ਕਹਿੰਦੇ ਨੇ ਦੀਵਾਲੀ ਤੇ ਕੀ ਕਰ ਰੇ ਔ।
ਦੀਵਾਲੀ ਦੇ ਪਹਿਲੇ ਗੁਰੁ ਪੁਰ ਆਦੇ ਨੇ ਗੁਰੂ ਨਾਨਕ ਸਾਹਿਬ ਦਾ ਪਹਿਲੇ ਗੁਰਪੁਰਬ ਆਏਗਾ ਨਾ ਬਾਅਦ ਚੋਂ ਆਦਾ ਸੱਚ ਹਾਂ। ਦੀਵਾਲੀ ਤੇ ਬਸ ਉਹ ਫੈਕਟਰੀ ਤੋਂ ਆਪਣਾ ਮਾਲ ਮੂਲ ਨਿਕਲਦਾ ਨਾ ਜਿਹੜਾ ਫੈਕਟਰੀਆਂ ਤੋਂ
ਹਾਂ ਹਾਂ
ਸਟੀਲ ਦੇ ਲੋਟੇ ਲੁਟੇ ਹੋ ਗਏ। ਹਾਂਜੀ ਹਾਂਜੀ ਉਹ ਤਾਂ ਫੇਰ ਸੋਚ ਸੀ ਕੋਈ ਕੋਈ ਉਹ ਇਹਦੀ ਕੱਢਦੀਈ ਆ ਮਾਲ ਨਾ
ਠੀਕ ਠੀਕ ਹੈ।
ਉਹ ਇੱਕ ਦੋ ਫੈਕਟਰੀਆਂ ਤੋਂ ਲਿਆ ਕੇ ਫੇਰ ਅੱਗੇ ਵੇਚ ਦੇਈਦਾ ਏ।
ਠੀਕ ਹੈ।
ਹਾਂ ਪਰ ਇੱਥੇ ਵਿਕਦਾ ਬੜਾ ਮਾਲ ਤੁਹਾਨੂੰ ਪਤਾ
ਠੀਕ ਠੀਕ ਹਾਂ ਉਹ ਫੁੱਲ ਤਿਆਰੀ ਚ ਹੋਣੀ ਆ ਦੀਵਾਲੀ ਯਾਦ ਕੀ ਰਹਿਣਾ
ਉਹੀ ਸਭ ਆਪਣਾ ਆਪਣਾ ਮਾਲ ਤਿਆਰ ਕਰਕੇ ਵੇਖ ਜਾ ਦੀਵਾਲੀ ਤੁਹਾਨੂੰ ਪਤਾ
ਹੂੰ ਮੇਨ ਤਿਉਹਾਰ ਹੈ। ਹੈਲੋ ਹੈਲੋ ਭਾਈ ਸਭ ਆਵਾਜ਼ ਨਹੀਂ ਆ ਰਹੀ। ਹੈਲੋ ਭਾਈ ਸਭ ਆਵਾਜ਼ ਘੱਟ ਆ ਰਹੀ ਹੈ ਤੁਹਾਡੀ ਨਾ।
ਹੈਲੋ
ਹਾਂਜੀ ਹਾਂਜੀ ਹੁਣ ਆਈਏ।
ਆ ਗਈ ਵਾਜ਼ ਹਾਂ ਸਿਗਨਲ ਪ੍ਰੋਬਲਮ ਆ ਬੜੀ ਇੱਥੇ ਨਾ
ਠੀਕ ਠੀਕ ਆ ਤੇ
ਦੀਵਾਲੀ ਦੇ ਬੱਚਿਆਂ ਫਿਰ ਪਟਾਕੇ ਪਟੂਕੇ ਵੀ ਲੈ ਕੇ
ਠੀਕ ਠੀਕ ਹੈ ਤੇ ਘਰ ਘਰ ਮਠਿਆਈ ਘਰ ਹੀ ਬਣਾਉਂਦੇ ਹੋ ਮਿਠਾਈ ਜਾਂ ਬਜ਼ਾਰੋਂ ਲਿਆਦੇ ਹੋ ਰੇਡੀਮੇਡ।
ਮਿਠਾਈ ਦਾ ਅੱਜ ਕੱਲ੍ਹ ਵੈਸੇ ਥੋੜ੍ਹਾ ਘੱਟ ਗਿਆ ਕਰੇਜ਼ ਤੁਹਾਨੂੰ ਪਤਾ ਮਿਲਾਵਟ ਬੜੀ ਹੋ ਗਈ ਮਿਠਾਈਆਂ 'ਚ
ਹਾਂ ਨਹੀਂ ਹੋ ਤੇ ਗਈ ਪਰ ਘਰਰ ਦੀ ਜਿਹੜੀ ਮਿਠਾਈ ਹੈ ਨਾ ਘਰ ਦੇ ਵਿੱਚ ਦੋ ਤਿੰਨ ਚੀਜ਼ਾਂ ਬਣਦੀਆਂ ਨੇ ਮੈਂ ਕਹਿਣਾ ਬਾਈ ਬਹੁਤ ਕਮਾਲ ਦੀ ਇੱਕ ਉਧਰ ਹਾਂ ਰਾਜਸਥਾਨ ਐਮ ਪੀ ਦਾ ਨਾ ਇੱਕ ਔਵੇ ਡਿਸ਼ ਏ, ਡਿਸ਼ ਕੀ ਉਹ ਮਿਠਾਈ ਕਹਿ ਦਿਓ ਉਹ ਲੋਕੀ ਘਰਾਂ ਵਿੱਚ ਬਣਾਂਦੇ ਨੇ, ਬੇਸਣ ਚੱਕੀ ਉਹਨੂੰ ਬੇਸਣ ਦੀ ਬਰਫ਼ ਕਹਿੰਦੇ ਨੇ ਹਾਂ, ਤੇ ਬੜਾ ਸਵਾਦ ਆਂਦਾ ਉਹਦਾ ਤੇ ਕਮਾਲ ਦਾ
ਤੇ ਰੈਸਿਪੀ ਆਂ
ਰੈਸਪੀ ਮੈਨੂੰ ਬੜੀ ਡੀਪਲੀ ਤਾਂ ਨ੍ਹੀਂ ਆਂਦੀ ਪਰ ਅ ਰਫਲੀ ਪਤਾ ਐ ਮੈਨੂੰ ਉਹ ਵੇਸਨ ਨੂੰ ਜਾਂ ਤਾਂ ਦੇਸੀ ਘਿਓ ਵਿੱਚ ਭੁੰਨੋ। ਜ ਦੇਸੀ ਘਿਓ ਦਾ ਨਹੀਂ ਹੈ ਮਿੰਟ ਤੇ ਫਿਰ ਡਾਲਡੇ ਵਿੱਚ ਜਾਂ ਰਿਫਾਈੰਡ ਵਿੱਚ ਉਹਨੂੰ ਚੰਗੀ ਤਰ੍ਹਾਂ ਭੁੰਨਣਾ ਐ ਤੇ ਭੁੰਨਣ ਤੋਂ ਬਾਅਦ ਫਿਰ ਆਪਣਾ ਸ਼ਾਹਚਨੀ ਚ ਬਣਾਣੀ ਹੈ ਹਾਂ ਵਿੱਚ ਪਾਈ ਦੇਣੇ ਤੇ ਉਹ ਤੇ ਫ਼ਿਰ ਜੋ ਮਰਜ਼ੀ ਪਾ ਲੋੋ ਉਹਨੂੰ ਹੋਰ ਜ਼ਿਆ ਸਵਾਦਿਸ਼ਟ ਕਰਨ ਵਾਸਤੇ। ਅਤੇ ਖੰਡ ਦੀ ਚਾਸ਼ਨੀ ਬਣਾਓ। ਫਿਰ ਚਾਸ਼ਣੀ ਦਾ ਵੀ ਕੁੱਝ ਸੂਤਰ ਹੁੰਦਾ ਐ, ਸਿਸਟਮ ਹੁੰਦਾ ਬਾਈ ਉਹ ਨਾਂਹ ਅੰਗਲ ਤੇ ਅੰਗੂਠ ਠੇ ਵਿੱਚਨ ਲਾ ਕੇ ਨਾ ਐਵੇਂ ਉਹਦੀ ਉਹ ਦੇਖਦੇ ਨੇ ਉਹਦੀ ਤਾ ਤਾਰ ਦੇਖਦੇ ਨੇ ਹਾਂ, ਬਈ ਤਾਰ ਪੂਰੀ ਕੰਪਲੀਟ ਬਣ ਰਹੀ ਐ, ਉਹ ਤਾਰ ਵੇਖ ਕੇ ਹਾਂ ਤਾਰ ਵੇਖ ਕੇ ਤੇ ਫੇਰ ਉਹ ਜਿਹੜਾ ਬੇਸਨ ਭੁੰਨੇਿਆ ਹੁੰਦਾ ਉਹਦੇ ਵਿੱਚ ਹੋਰ ਵੀ ਜੋ ਤੁਸੀਂ ਪਾਉਣਾ ਆਪਣੀ ਸਮਰੱਥਾ ਅਨੂਸਾ ਰ ਕਾਜੂ ਬਦਾਮ ਔਰ ਇੱਕ ਚੀਜ਼ ਜ਼ਰੂਰ ਪਾਉਂਦੇ ਨੇ ਛੋਟੀ ਇਲਾਚੀ ਤੇ ਨਾਰੀਏਲ ਦਾ ਬੂਰਾ ਨਾ ਰੀਅਲ ਦਾ ਬੂਰਾ ਉੱਪਰੋਂ ਛਿੜਕਦੇ ਨੇ, ਵੇਸਣ ਨੂੰ ਭੁੰਨ ਕੇ ਨਾ ਫੇਰ ਉਹ ਸਾਰਾ ਕੁਛ ਉਹਦੇ ਵਿੱਚ ਅਹ ਜਿਹੜੀ ਕੀ ਕਹਿੰਦੇ ਨੇ ਚਾਸ਼ ਨੀਂ ਬਣਾਈ ਆਪਾਂ ਖੰਡ ਦੀ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਹਨੂੰ ਫੇਰ ਪਲੇਟਾਂ ਲੈਲੋ ਯਾਂ ਟ ਟਰੇ ਲੈ ਲੋ ਛੋਟੀਆਂ-ਛੋਟੀਆਂ। ਤੇ ਥੱਲੇ ਥੋੜ੍ਹਾ ਜਿਹਾ। ਘਿਓ ਲਾ ਕੇ ਪਿਗਾਰ ਕੇ ਜਾ ਤੇਲ ਲਾ ਲੋੋ, ਭਾਵੇਂ, ਜਾ ਕਿ ਉਹ ਜੋ ਬਰਫ਼ੀ ਹੈ ਚਿਪਕੇ ਨਾ ਥੱਲੇ, ਹਾਂ ਫੇਰ ਉਹਦੇ ਉੱਤੇ ਉਸ ਸਾਰਾ ਜੋ ਵੀ ਤਿਆਰ ਹੋਇਆ ਆਪਣਾ ਮਟੀਰੀਅਲ ਉਹਨੂੰ ਪਾ ਕੇ ਪਲੇਨ ਕਰ ਦਿਓ ਤੇ, ਇਕ ਰਾਤ ਸੁਕਾਓ ਮਤਲਬ ਬਿਲਕੁਲ ਸੁੱਕਣ ਨਾ ਦਿਓ, ਹਲਕਾ-ਹਲਕਾ ਜਿਸ ਲਈ ਉਹ ਸੈੱਟ ਹੋ ਜਾਏ ਨਾ, ਫੇਰ ਉਹਦੇ ਉੱਪਰ ਉਹ ਪਾਓ ਨਾਰੀਅਲ ਦਾ ਬੂਰਾ ਵਗੈਰਾ ਔਰ ਤੇ ਉਸ ਉਸੇ ਟਾਈਮ ਫੇਰ ਉਹਦੇ ਪੀਸ ਕਰ ਦਿਓ।
ਅੱਛਾ ਕਟਿੰਗ ਕਰਕੇ ਦਿ
ਹਾਂ, ਕਿਉਂਕਿ ਬਾਅਦ ਵਿੱਚ ਤੇ ਉਹ ਥੋੜਾ ਜਿਹਾ ਸੋਲਿਡ ਹੋ ਜਾਂਦਾ ਹੈ, ਟੈਟ ਹੋ ਜਾਂਦਾ ਕੰਮ ਮਤਲਬ ਇਤਨਾ ਨੀ ਹੁੰਦਾ ਪਰ ਪੀਸ ਕਰਨੇ ਔਖੇ ਹੋ ਜਾਂਦੇ ਨੇ ਫੇਰ ਤੇ ਇਹੋ ਜਿਹੀਆਂ ਚੀਜ਼ਾਂ ਘਰ ਬਣਾਓ, ਹੋਰ ਅਹ ਮਰੂਡੇ ਹੁੰਦੇ ਨੇ ਫੁਲੀਆਂ ਲਿਆਓ। ਬਾਜ਼ਾਰੋਂ ਗੁੜ ਪਿਗਾਲ ਕੇ ਉਹਦੇ ਵਿੱਚ ਪਾਓ ਤੇ ਇਹ ਤੇ ਅ ਸਰੀਰ ਵਾਸਤੇ ਵਧੀਆ ਵੀ ਹੁੰਦੀਆਂ ਨੇ ਚੀਜ਼ੀਆਂ। ਬਾਜ਼ਾਰ ਦੀ ਮਠਿਆਈ ਤਾਂ ਬੇਕਾਰ ਹੀ ਰਹਿੰਦੀ ਹੈ। ਤੇ ਹੋਰ ਬਾਲ ਬੱਚਿਆਂ ਵਾਸਤੇ ਕੱਪੜੇ ਕਿੱਥੋਂ ਖਰੀਦ
ਗਿਫਟ ਦੀਵਾਲੀ ਦੇ ਕੱਪੜੇ ਆਪਣੇ ਨੇ ਜਿਹੜੀ ਲੋਕਲ ਹੈਗਾ ਉਥੋ ਲੈ ਲਈ ਦੇ ਨੇ,
ਅੱਛਾ,
ਲੋਕਲ ਦੁਕਾਨ ਹੈਗੀ। ਉਹ ਵੀ ਤਾਂ ਮੋਲ ਬਣ ਗਏ ਨੇ ਸਾਡੇ ਥ ਮੋਲ ਵੀ ਹੈਗੇ ਨੇ ਮੋਲਾਂ ਤੇ ਕਈ ਪ੍ਰਕਾਰ ਦੇ ਨੀ ਅਜੇ ਨਹੀਂ ਜਾਣਦੇ।
ਅੱਛਾ,
ਅਜੇ ਘਰ ਹੀ ਹਾਂ,
ਤੇ ਕੋਈ ਨੀ ਤੁਸੀਂ ਇਹ-ਇਹ ਟਰਾਈ ਮਾਰਨਾ ਵੇ ਸੰਦੀਪ ਬਰਫ਼ੀ ਆ ਨਾ,
ਨਹੀਂ ਐ ਤਾਂ ਬੜਾ
ਨਾਲ ਅ ਮਰੂੰਡੇ ਫੁੱਲੀਆਂ ਵਾਲੇ ਛੋਲਿਆਂ ਦੀ ਦਾਲ ਦੇ ਮਰੂੰਡੇ ਵੀ ਬਣਾਦੇ ਨੇ, ਸਾਡੇ ਤੇ ਛੋਲਿਆਂ ਦੀ ਦਾਲ ਛੋਲੇ ਲਿਆ ਕੇ ਨਾ ਭੁੰਨੇ ਹੋਏ ਜਾਂ ਛੋਲਿਆਂ ਦੀ ਦਾਲ ਹੀ ਲੈਲੋ। ਉਹਨੂੰ ਪਤਾ ਨੀ ਉਹ ਮੈਨੂੰ ਕਨਫਰਮ ਨਹੀਂ ਉਹਨੂੰ ਤਲ ਕੇ ਤੇ ਫੇਰ ਉਹਨੂੰ ਵੀ ਇਸੇ ਤਰ੍ਹਾਂ ਚਾਸਨੀ ਵਿੱਚ ਪਾ ਦਿੰਦੇ ਨੇ।
ਹ ਜ਼ਰੂਰਤ
ਚਾਰ ਆਈਟਮ ਬਣਦੇ ਨੇ, ਘਰ ਵਿਚ ਹੀ ਬਜ਼ਾਰੋਂ ਨਾ ਲਿਆਓ, ਕੋਈ ਗੱਲ ਨੀ।
ਹਾਂਜੀ। ਆਵਾਜ਼ ਬੰਦ ਹੋ ਗਈ, ਹੈਲੋ।
ਹਾਂ, ਨਹੀਂ ਮੈਨੂੰ ਵੀ ਆ ਰਹੀ ਹੈ, ਇਹ ਹਮ ਪਟਾਕੇ ਪਟੂਕੇ ਵਜਾਉਂਦੇ ਹੋ, ਕਿ ਨਹੀਂ ਬੱਚਿਆਂ ਲਿਆ ਵਾਸਤੇ ਲਿਆਂਦੇ ਹੋ,
ਹਾਂ-ਹਾਂ ਥੋੜੇ, ਬਹੁਤ ਲਿਆਈ ਦੇ ਏਨਾ
ਅਸੀਂ ਬਚਪਨ ਵਿੱਚ, ਹਾਂ। ਅਸੀਂ ਬਚਪਨ ਵਿੱਚ ਬਹੁਤ ਚਲਾਏ ਨੇ, ਪਰ ਹੁਣ ਮਨ ਉੱਠ ਗਿਆ, ਪਟਾਕਿਆਂ ਤੋਂ ਨਾ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਜਾਂਦਾ‌
ਹਾਂ, ਪੋਲਿਓਸ਼ਨ ਹਾਂ। ਹਾਂ। ਥੋੜਾ ਬਹੁਤ ਸ਼ੌਕ ਕਰਦਈ ਦਾ, ਬੱਚਿਆਂ ਦਾ ਸ਼ੌਕ ਹੁੰਦਾ, ਫੁਲਝੜੀਆਂ ਲਾ ਕੇ, ਤੇ ਉਹ ਕਰਕੇ ਹੰ
ਤੇ ਕਿਸ ਤਰ੍ਹਾਂ? ਤੁਸੀ, ਪੂਜਾ ਕਿਸ ਤਰ੍ਹਾਂ ਕਰਦੇ ਓ! ਕਿ ਨਿੱਤਨੇਮ ਕਰਦੇ ਹੋ, ਜਾਂ ਕਿਸ ਤਰ੍ਹਾਂ ਨਿੱਤਨੇਮ ਕਰਕੇ, ਅਰਦਾਸ।
ਉਹ ਤਿਆਰੀਆਂ ਜੀ।
ਹੈਲੋ।
ਹੱਲ-ਚਲ।
ਹਾਂ, ਮੈਂ ਕਹਿ ਰਿਹਾ, ਪੂਜਾ ਕਿਸ ਤਰ੍ਹਾਂ ਕਰਦੇ ਹੋ? ਫਿਰ, ਨਿੱਤਨੇਮ ਕਰਕੇ ਤੇ ਅਰਦਾਸ ਕਰ ਦਿੰਦੇ ਹੋ। ਹੈਂ ਹੈਲੋ।
ਹਾਂਜੀ।
ਹਾਂਜੀ, ਭਾਈ ਸਾਹਿਬ।
ਹਾਂਜੀ। ਬਸ। ਜੋ, ਵੇ, ਰੀਤੀ ਰਿਵਾਜ਼ ਹੈਗੇ ਨੇ ਸਾਰੇ ਉਵੇਂ ਕਰ ਲਦੇ ਹਾਰਦਾਦੇ ਉਹ, ਹਾਂ, ਤੇ ਸਬ
ਹਾਂ। ਆਪਾਂ ਬੰਦੀ
ਰਗੁਲ ਸਕ ਛੁਡਾ ਕੇ ਹਾਂ
ਹਾ, ਦੀਵਾਲੀ ਦਾ ਜ਼ਿਕਰ ਹਾ ਦੀਵਾਲੀ ਦਾ ਜ਼ਿਕਰ ਆਪਣੇ ਇਤਿਹਾਸ ਵਿੱਚ ਹੈ। ਆਪਣੇ ੀ ਇਤਿਹਾਸ ਵਿੱਚ ਵੀ ਹੈ‌। ਇਹ, ਗੁਰੂ ਮਹਾਰਾਜ ਦੀਪ ਮਲਕ ਕਰਾਉਂਦੇ ਸਨ, ਪਰ ਉਹ ਮਕਸਦ ਕੁੱਝ ਹੋਰ ਹੁੰਦਾ ਸੀ, ਬਾਕੀ ਚਲੋ ਪਹਿਲੋਂ ਵੀ ਹਉ ਦੀ ਸੀ ਦੀਪਮਾਲਾ ਤੇ
ਹਮ
ਆਪ ਆਪਣੇ ਸਿੱਖੀ ਵਿੱਚ ਬਾਕੀ ਚਲੋ ਵਧੀਆ ਸਭ ਹਾਂ ਬਿਲਕੁਲ ਇਹ ਪੁਰਾਤਨ ਰੀਤੀ ਰਿਵਾਜ ਚਲਦੇ ਆ ਰਹੇ ਨੇ
ਹਮ
ਤੇ ਬਾਕੀ
ਨਾਲ ਚੱਲਦੇ ਰਹਿਣਗੇ ਅੱਗੇ ਵੀ ਜੋ ਹੈ ਹਿਸਾਬ ਮਹਾਰਾਜ ਨੇ ਬਣਾਇਆ ਨਾਲ ਹਾਂਜੀ
ਦਿਵਾਲੀ ਤੇ ਆਪਣਾ ਇੱਧਰ ਨਾਂਦੇੜ ਸਾਹਿਬ ਵੀ ਜਾਂਦੀ ਹੈ ਸੰਗਤ
ਹਾਂਜੀ ਹਾਂਜੀ ਬੜੀ ਸੰਗਤ ਜਾਂਦੀ ਨੰਦੇੜ ਸਾਹਿਬ ਤੇ ਦੀਵਾਲੀ ਤੇ ਨਾ ਅਜੇ ਨਹੀਂ ਅਸੀਂ ਪਿਛਲੇ ਸਾਲ ਗਏ ਸੀ ਹੁਣ ਵੇਖੋ ਅਜੇ ਵਿਚਾਰ ਕਰਾਂਗੇ ਨਾ ਇਸ ਬਾਰੇ ਹਾਂ ਨਹੀਂ ਤਾਂ ਇੱਥੋਂ ਤੇ ਗੱਡੀ ਜਾਂਦੀ ਜਿਹੜੀ ਸੱਚ ਖੰਡ ਅੰਮ੍ਰਿਤ
ਬਿਲਕੁਲ ਬਿਲਕੁਲ ਹਾਂ ਹਾਂ ਉਹ ਤਾਂ ਸਭ ਤੋਂ ਵਧੀਆ ਓਪਸ਼ਨ ਹੈ ਨਾ ਬਹੁਤ ਵਧੀਆ ਓਪਸ਼ਨ ਹੈ ਉਹ
ਹਾਂਜੀੀ ਉਹ ਉਹ ਟ੍ਰਰੇਨ ਤੇ ਜਾਓ ਨਾ ਉਹ ਉੱਥੇ ਫੇਿਰ ਸੰਗਤ ਬੜੀ ਹੁੰਦੀ ਸਾਰੀ ਨੰਦੇੜ ਦੀ
ਹਾਂਜੀ ਹਾਂਜੀ ਤੇ ਲੰਗਰ ਵੀ ਹਾਂ ਲੰਗਰ ਵੀ ਸੇਵਾ ਸੇਵਾ ਲੰਗਰ ਦੀ ਸੇਵਾ ਆਉਂਦੀ ਰਹਿੰਦੀ ਹੈ ਬਹੁਤ ਵਧੀਆ ਮਤਲਬ ਉਹਦੇ ਵਿੱਚ ਜਿਹੜੀ ਆਮ ਜਨਤਾ ਉਹ ਵੀ ਬੜੀ ਖੁਸ਼ ਰਹਿੰਦੀ ਏ। ਭਈ ਸਾਰੇ
ਹਾਂ ਹਾਂ ਤੇ
ਹਾਂ ਹਾਂ, ਤੁਸੀਂ ਪਿਛਲੇ ਸ ਸਾਲ ਗਏ ਔ, ਅਸੀਂ ਉਸ ਤੋਂ ਪਿਛਲੇ ਸਾਲ ਗਏ ਸੀ।
ਹੂ।
ਹਾਂ, ਤੁਹਾਨੂੰ ਸਾਲ ਹੋਇਆ ਸਾਨੂੰ ਦੋ ਹੋ ਗਏ ਨੇ ਅਸੀਂ ਦੇਖਾਂਗੇ ਕਰ ਲਾਂਗੇ ਪਲਾਨਿੰਗ ਹੈਨਾ।
ਹੂ ਤੋ, ਹਾਂ ਹਾਂ ਕੋਈ ਗੱਲ ਨੀ ਆਪਾਂ ਕਰਾਂਗੇ ਵਿਚਾਰ, ਠੀਕ ਏ ਜੀ ਠੀਕ ਸਤ ਸ੍ਰੀ ਕਾਲ ਓਕੇ। ਅਪਣੇ ਘਰੀ